ਥੇ ਕੌਨ ਹੈਲੋ।
ਹੈਲੋ, ਸਸ ਰੀ ਕਾਲ ਦੀਦੀ।
ਸਸ ਰੀ ਕਾਲ। ਹਾਂਜੀ, ਹਾਂਜੀ ਮੈਂ ਠੀਕ ਆਂ ਬਹੁ ਵਦੀਆ ਤੁਸੀਂ ਕੀ ਕਰ ਰਏ ਓਂ।
ਬਸ ਬੈਠੇ ਹੋਰ ਦੁਪੈਰ ਦਾ ਰੋਟੀ ਪਾਨੀ ਹੋ ਗੇਆ।
ਹਾਂਜੀ-ਹਾਂਜੀ‌ ਰੋਟੀ-ਪਾਨੀ ਹੋ ਗੇਆ, ਹੋਰ
ਹੋਰ ਹੈਲੋ,
ਹਾਂਜੀ-ਹਾਂਜੀ।
ਮੈਂ ਕਿਆ ਕੀ ਖਾਦਾ ਅੱਜ ਫੇਰ ਤੁਸੀਂ, ਹਾਂਜੀ ਆਵਾਜ਼ ਆਂਦੀ
ਅੱਜ ਆਲੂ ਪਰਵਲੀ ਹਾਂਜੀ-ਹਾਂਜੀ ਮੈਂ ਕਿਆ ਆਲੂ ਪਰਵਲ ਦੀ ਸਬਜ਼ੀ ਔਰ ਰਾਏਤਾ-ਰਾਏਤਾ ਵਗੈਰਾ ਹਾਂਜੀ ਆਲੂ ਪਰਵਲ-ਪਰਵਲ ਤੇ ਆ ਆਲੂ ਤੇ ਆਲੂ ਤੇ ਹਮੇਸ਼ਾ ਈ ਜ਼ਿੰਦਾਬਾਦ। ਹਰ ਸੀਜਨ ਤੇ, ਹਾਂਜੀ ਪਰਵਲ ਵੀ ਪਰਵਲ ਵੀ ਆ ਗਏ ਨੇ। ਅਜੇ ਨੀ ਆਏ ਅੱਛਾ, ਹਾਂ ਨਈਂ ਪਰਵਲ ਪਰਵਲ ਏਥੇ ਤੇ ਆ ਗਏ ਨੇ ਬੜੇ ਸਵਾਦ ਲੱਗਦੇ ਨੇ ਆਲੂ ਪਰਵਲ ਨਾਲ ਬਨਾ ਲੋ ਨਾਲ ਰਾਏਤਾ। ਬੋਤ ਟੇਸਟੀ‌ ਫਰਾਈ ਕਰਕੇ ਬਨਾਏ ਸੀ ਪਰਵਲ, ਪੈਲੇ ਪਰਵਲਾਂ ਨੂੰ ਫਰਾਈ ਕਰ ਲੇਆ ਸੀ, ਓ ਬਾਕੀ ਫੇਰ ਸਾਰੀ ਗ੍ਰੇਵੀ ਤਿਆਰ ਕਰਕੇ ਫਿਰ ਉਵੇਂ ਬਣਾਏ ਸੀ। ਬਹੁਤ ਸਵਾਦ ਬਣੇ ਸੀ।
ਸਾਡੇ ਸਾਨੂੰ ਨੀ ਸਵਾਦ ਲੱਗਦਾ ਪਰਵਲ।
ਨਹੀਂ। ਪਰਵਲ ਨੂੰ ਨਾ, ਪਹਿਲੇ ਗਰਮ ਤੇਲ ਕਰਕੇ ਫਰਾਈ ਕਰਕੇ ਨਾ। ਫੇਰ ਆਲੂ ਵੀ ਫਰਾਈ ਕਰ ਲਓ। ਅਲੱਗ -ਅਲੱਗ ਬਉਂਦੇ ਤਰੀਕੇ ਹੁੰਦੇ ਨੇ। ਵੈਸੇ ਉਵੇਂ ਤਾਂ ਬਹੁਤ ਟੇਸਟੀ ਲੱਗਗੇ ਸੀ। ਬਾਕੀ‌। ਕਿ ਆਪਣਾ -ਆਪਣਾ ਟੇਸਟ ਵੀ ਹੈ। ਕਈਆਂ ਨੂੰ ਸਵਾਦ ਆਉਂਦਾ ਹੈ। ਕਈਆਂ ਨੂੰ ਨਹੀਂ ਆਉਂਦਾ।
ਅੱਛਾ-ਅੱਛਾ ਚਲੋ ਵਧੀਆ। ਤਾਂ ਅਸੀਂ ਤਾਂ ਪਤਾ ਕੀ ਕਰੀਦਾ। ਮੈਂ ਅੱਜ ਤਾਂ। ਹੁਨ ਰੋਟੀ ਖਾਧੀ। ਸਾਡੇੈ ਲੰਗਰ ਸੀਗਾ।
ਹਾਂਜੀ, ਕੀ ਖਾਧਾ ਲੰਗਰ?
ਹਾਂਜੀ, ਆਲੂ ਸੀਗੇ। ਮਾਹਾਂ ਦੀ ਦਾਲ ਤੇ।
ਅੱਛ-ਅੱਛਾ, ਲੰਗਰ ਦਾ ਤੇ ਵੈਸੇ ਹੀ ਉਹਦਾ ਤੇ ਆਨੰਦ ਵੱਖਰਾ ਹੀ ਹੁੰਦਾ। ਵੀ ਸਵਾਦ ਆ ਜਾਂਦਾ। ਵਾਹਿਗੁਰੂ ਜੀ ਦਾ ਹਮ।
ਉਹਦੇ ਵਿੱਚ ਤਾਂ ਰੱਬ ਦਾ ਨਾਂ ਪਿਆ ਹੁੰਦਾ ਨਾ। ਜਿੱਥੇ ਰੱਬ ਦਾ ਨਾਂ, ਉੱਥੇ ਤਾਂ ਸਾਰਾ ਕੁਛ।
ਸਹੀ ਗੱਲ ਹੈ। ਸਹੀ ਗੱਲ ਹੈ। ਸੱਚੇ ਪਾਤਸ਼ਾਹ ਦਾ ਨਾਮ ਲੋ। ਸਵਾਦ ਆਈ ਜਾਂਦਾ ਜਿਹੜੀ ਵੀ ਚੀਜ਼ ਹੈ।
ਘਰੇ ਨਹੀਂ ਬਣਦੀ ਮਾਂਵਾਂ ਦੀ ਦਾਲ ਏਦਾਂ ਦੀ। ਜਿੰਨੀ ਮਰਜੀ ਸਿਟੀ ਲਵਾ ਲੋ ਮੈਂ ਕਿਹਾ ਘਰੇ ਨੀ ਮਾਹਾਂ ਦੀ ਦਾਲ ਏਦਾਂ ਦੀ ਬਣਦੀ।
ਨਾ ਨਾ ਨਾ ਘਰੇ ਤੇ ਇਹੋ ਜਿਹੇ ਸਵਾਦ ਆ ਹੀ ਨਹੀਂ ਸਕਦੇ। ਜਿੰਨਾ ਮਰਜ਼ੀ ਕਰ ਲਉ ਜੋ ਗੁਰੂ ਪਿਤਾ ਦੇ ਘਰ ਹੈਗਾ ਹੈ। ਲੰਗਰ ਦਾ ਸੁਵਾਦ ਹੈਗਾ ਹੈ।
ਹਾਂਜੀ ਹਾਂਜੀ ਸਹੀ ਗੱਲ ਆ ਭਾਵੇਂ ਮੱਖਣ ਪਾਈ ਜਾਓ ਭਾਵੇਂ ਕੁਛ ਵੀ ਗੁਰੂਦਵਾਰੇ ਬਾਰੇ ਜਾ ਕੇ ਤਾਂ ਗੱਲ
ਹਾਂ ਜਿੰਨੇ ਮਰਜ਼ੀ ਮੱਖਣ ਪਾਓ ਹਾਂ, ਹਾਂ। ਗੁਰਦੁਆਰਾ ਹੋ ਚੇ ਮੰਦਿਰ ਹੋਏ ਸਹੀ ਗੱਲ ਹੈ ਰੱਬ ਦਾ ਨਾਮ ਸੱਚੇ ਮਨ ਨਾਲ ਲਓ ਤੇ ਉੱਥੇ ਹੀ ਸਵਾਦ ਆ ਜਾਂਦਾ। ਔਰ ਉੱਥੇ ਤੇ ਫਿਰ ਗੁਰੂ ਪਿਤਾ ਦਾ ਹਰ ਵਕਤ ਚੱਲਦਾ ਰਹਿੰਦਾ ਹੈ ਗੁਰਬਾਣੀ ਘਰ ਦੇ ਤੇ ਕਦੀ ਕੋਈ ਟੋਪਿਕ ਛਿੜ੍ਹ ਜਾਂਦਾ ਕਦੀ ਕੋਈ ਟੋਪਿਕ ਛਿੜ੍ਹ ਜਾਂਦਾ ਹੈ। ਉੱਥੇ ਸੱਚੇ ਪਾਤਸ਼ਾਹ ਦਾ ਨਾਮ ਹਰ ਵੇਲੇ ਲਿਆ ਜਾਂਦਾ ਹੈ ਤੇ ਫਿਰ ਸੱਚੇ ਪਾਤਸ਼ਾਹ ਦਾ ਸ ਸਵਾਦ ਤੇ ਆਏਗਾ ਹੀ ਲੰਗਰ ਦਾ
ਸਹੀ ਗੱਲ ਆ
ਹੋਰ।
ਔਰ ਤੁਹਾਨੂੰ ਵੈਸੇ ਹੋਰ ਸਭ ਤੋਂ ਵਧੀਆ ਤੁਹਾਡੀ ਫੇਵਰੇਟ ਡਿਸ਼ ਕੀ ਹੈ।
ਮੇਰੀ ਮੇਰੀ ਹੈਗੀ ਆ ਰਾਜਮਾ
ਕੌਣ ਸੀ ਹੈ ਬੇਟਾ?
ਰਾਜਮਾ ਚਾਵਲ।
ਰਾਜਮਾਂ ਰਾਜਮਾਂ ਤੇ ਰਾਜਮਾਂ ਤੇ ਬਹੁਤ ਸਵਾਦ ਲੱਗਦੇ ਨੇ ਸਹੀ ਗੱਲ ਹੈ ਅਹ ਰਾਜਮਾਂ ਚਾਵਲ ਤੇ ਹਮੇਸ਼ਾ ਹਫ਼ਤੇ ਚ ਦੋ ਤਿੰਨ ਵਾਰੀ ਵੀ ਖਾ ਲੋ ਤਦ ਵੀ ਨ ਰੱਜ ਹਾਂ ਰਾਜਮਾ। ਰਾਜਮਾਂ ਉਬਲੇ ਹੋਏ ਵੀ ਉਹ ਦੀ ਵੀ ਚਾਟ ਵੀ ਬਣਾ ਕੇ ਖਾ ਲਿਓ ਥੋੜ੍ਹੀ ਪਿਆਜ ਟਮਾਟਰ ਪਾ ਕੇ ਉਵੇਂ ਵੀ ਬਹੁਤ
ਹਾਂ ਉਹ ਵੀ ਬਹੁਤ ਸਵਾਦ ਲੱਗਦੀ ਚਿੱਟੇ ਛੌਲੇ ਯਾ ਕਾਲੇ
ਕੱਚੇ ਚ ਹਾਂ ਉਹ ਵੀ ਉਬਲੇ ਛੋਲੇ, ਚਿੱਟੇ ਛੋਲੇ, ਕਾਲੇ ਛੋਲੇ ਇਹ ਹੀ ਉਬਾਲ ਕੇ ਚਾਟ ਬਣਾ ਲੋ
ਪਲੇ ਖੀਰਾ ਟਮਾਟਰ
ਹਾਂ ਕਾਲੇ ਛੋਲੇ ਸਹੀ ਗੱਲ ਹੈ ਖੀਰਾ ਵਗੈਰਾ ਬੋਲ ਰਹੇ ਹੋ ਨਾ।
ਕਿਉਂਕਿ ਜੇ ਆਪਾਂ ਨਹੀਂ ਉਹ
। ਹੂੰ।
ਉਹਦੇ ਵਿੱਚ ਜਿੱਦਾਂ ਅਦੇ ਵਿੱਚ ਸਭ ਤੋਂ ਵੱਧ ਕੈਲਰੀ ਹੁੰਦੇ ਆ। ਓ ਕੈਲਾਰੀਜ਼ ਨੂੰ ।
ਹਾਂ ਉਹਦੇ ਵੀ ਸਹੀ ਗੱਲ ਸਭ ਤੋਂ ਵਧੀਆ ਫਾਇਦੇਮੰਦ ਹੁੰਦੇ ਨੇ ਕਾਲੇ ਛੋਲੇ।
ਹੂੰ। ਹੁਨੂੰ ਤਾਂ ਅੱਦੀ ਅਪੀਲਾਂ ਨਾਲ ਬੋ ਅੱਗੇ ਹਾਂਜੀ ਹਾਂਜੀ ਹੈਲੋ।
ਹਾਂਜੀ ਆਵਾਜ਼ ਥੋੜੀ ਕਟ ਗਈ ਸੀ ਨਾ ਹਨਾ ਆਵਾਜ਼ ਥੋੜੀ ਮੈਨੂੰ ਸੁਣਾਈ ਨੀ ਪਈ ਮੈਂ ਕਿਹਾ ਕਾਲੇ ਛੋਲੇ ਦੀ ਗੱਲ ਕਰੀ ਹਾਂਜੀ ਹਾਂਜੀ ਆ ਗਈ ਜੀ।
ਹੂੰ ਹੁਣ ਤਾਂ ਛਬੀਲਾ ਨਾ ਹੀ ਬਹੁਤ ਲੱਗਦੇ ਕਾਲੇੇ ਛੋਲੇ।
ਹਾਂ ਛਬੀਲਾ ਦੇ ਵੀ ਕਾਲੇ ਛੋਲੇ ਬਹੁਤ ਲੱਗਦੇ ਨੇ ਬਹੁਤ ਸਵਾਦ ਲੱਗਦੇ ਨੇ ਖਾਲੇ ਛੋਲੇ ਦਾ ਪ੍ਰਸ਼ਾਦ ਜੋ ਬਣਦਾ ਐ ਉਹ ਤਾਂ ਬਹੁਤ ਈ ਟੇਸਟੀ ਲੱਗਦਾ ਐ।
ਹੂੰ।
ਛੱਬੀਲ ਆਲਾ ਪ੍ਰਸ਼ਾਦ ਉਹਾ ਵੀ ਲੋਓ ਕੱਚੀ ਲੱਸੀ ਵਾਲਾ ਨਾ ਕਾਲੇ ਛੋਲੇ ਦਾ ਪ੍ਰਸ਼ਾਦ। ਹਾਂ ਬਹੁਤ ਟੇਸਟ ਆ ਜਾਂਦਾ।
ਦੀ ਧੁੱਪ ਪੈਂਦੀ ਹੁੰਦੀ ਉਹ ਮਜਾ ਆ ਜਾਂਦਾ ਪੀਣ ਦਾ-
ਹਾਂ ਸਹੀ ਗੱਲ ਆ ਹੂੰ। ਹੋਰ, ਹੈਲੋ।
ਹਾਂਜੀ- ਹਾਂਜੀ ਬੋਲੋ। ਹੈਲੋ।
ਔਰ ਤੁਹਾਨੂੰ ਪੈੱਟ - ਪੈੱਟ ਵਗੈਰਾ ਤੁਹਾਨੂੰ ਪਸੰਦ ਨੇ ਅੱਛਾ ਡੋਗ, ਕੈਟ ਹਾਂ-ਹਾਂ। ਤੁਸੀਂ ਆਪਣੇ ਕੋਲ ਰੱਖੇ ਹੋਏ ਨੇ ਵੈਸੇ
ਨਹੀਂ ਅ ਮੈਂ ਨਹੀ ਰੱਖਿਆ, ਹਾਲੇ ਫਿਲਹਾਲ ਟਾਈਮ ਨ ਹੁੰਦਾ ਲਾਈਫ ਚ ਬੰਦੇ ਨੇ ਆਪਣੀ ਸਟੱਡੀ ਵੀ ਕਰਨੀ ਹੁੰਦੀ, ਕੰਮ ਵੀ ਕਰਨਾ ਹੁੰਦਾ, ਫਿਰ ਉਹਨਾ ਨੂੰ ਟਾਈਮ ਦੇਣਾ ਪੈਂਦਾ
ਹਾਂ ਇਹ ਤੇ ਗੱਲ ਹੈ ਟਾਈਮ ਤੇ ਦੇਣਾ ਹੀ ਪੈਂਦਾ ਹੂੰ ਜਾਂ ਹਾਂ ਹਾਂ ਸਾਫ਼ ਸਫ਼ਾਈ ਵੀ ਕਰਨੀ ਪੈਂਦੀ ਐ ਉਹਨਾਂ ਦੀ, ਅੱਛੇ ਤੇ ਬਹੁਤ ਲੱਗਦੇ ਨੇ, ਮਨ ਤੇ ਕਰਦਾ ਪਾਲ ਲੋੋ ਲੇਕਿਨ ਇਹ ਵੀ ਹੈਗੀ ਪੂਰੀ ਡਿਊਟੀ ਵੀ ਨਿਭਾਉਣੀ ਪੈਂਦੀ ਐ
ਹਾਂਜੀ ਤੇ ਜੇ ਆਪਾਂ ਜਿੰਮੇਵਾਰੀ ਨੀ ਚੱਕ ਸਕਦੇ, ਉਹ ਚੀਜ਼ ਨੂੰ ਲਿਆ ਕੇ ਬਰਬਾਦ ਕਿਓਂ
ਇਹ ਵੀ ਗੱਲ ਸਹੀ ਐ, ਹਾਂ
ਹੂੰ ਜਦੋਂ ਤੱਕ ਸਾਨੂੰ ਲੱਗਦਾ, ਕਿ ਅਸੀਂ ਹੂੰ ਜਿੰਮੇਵਾਰੀ ਨਈ ਚ ਸਕਦੇ ਉਦੋਂ ਤੱਕ ਉਹ ਕੰਮ ਤਾਂ ਹੀ ਅਸੀਂ ਜ਼ਿੰਦਗੀ ਚ ਸਫਲ ਹੁੰਨੇ ਆ।
ਹਾਂ ਸਹੀ ਗੱਲ ਐ, ਤੇ ਐਵੇਂ ਤੇ ਬਸ ਬਾਹਰ ਸ਼ੌਕ ਪੂਰੇ ਕਰਲੋ, ਬਾਹਰ ਦੇਖ ਲੋ, ਉਹਦੇ ਤਦ ਆਪਣਾ ਅਹ ਉੱਥੇ ਖੇਡ ਲਓ, ਥੋੜ੍ਹੀ ਦੇਰ ਜਿਹਦੇ ਘਰ ਅਗਰ ਕਿਤੇ ਮਿਲ ਜਾਂਦਾ, ਮੈਂ ਵੀ ਕਦੇ ਕਿੱਥੇ ਕਿਤੇ ਮੇਰੀ ਮਾਮੀ ਦੇ ਘਰ ਵੀ ਹੈਗਾ ਐ ਨਾ ਮੇਰੀ ਭੈਣ ਦੇ ਘਰ ਵੀ ਹੈਗਾ ਤੇ ਉੱਥੇ ਥੋੜਾ ਸ ਆਪਣਾ ਸ਼ੌਕ ਪੂਰਾ ਕਰ ਲਿਆ। ਘਰ ਤੇ ਤੇ ਮੈਂ ਵੀ ਨੀ ਰੱਖੀ। ਹੋਇਆ ਐ ਕਿਉਕਿ ਪਤਾ ਜਿੰਮੇਦਾਰੀ ਨਿਭਾਣੀ ਵੀ ਔਖੀ, ਹੈਏ ਪਹਿਲੇ ਜਦ ਪੂਰਾ ਨਿਭਾ ਸਕੋ, ਤਦੀ ਲਿਆ ਕੇ ਰੱਖੋ ਵੀ ਉਹ ਜਾਣਾ ਹੋਏ ਬਾਹਰ, ਤੇ ਫੇਰ ਉਹਨਾ ਨੂੰ ਦੇਖਣਾ ਪੈਂਦਾ ਹੈ, ਕਿ ਉਹਨਾਂ ਨੂੰ ਕਿੱਥੇ ਛੱਡ ਕੇ ਜਾਓ ਉਹਨ ਨੂੰ ਵੀ ਤਾਂ ਦੇਖ ਦੇਖਣਾ ਨਾ, ਓ ਫੇਰ ਕੱਲੇ ਘਾਰ ਫੇਰ ਕਿਵੇਂ ਰਾਂਗੇ। ਸ‌ਈ ਗੱਲ ਐ ਹਨਾ, ਓਈਓ ਖਾਣਾ ਪੀਣਾ ਤੇ ਵ ਖਰਾ ਓ ਵੀ ਕੱਲੇ ਘਾਰ ਇਕਦਮ ਸੇ ਗੁਮਨਾਮ ਦੀਵਾਰਾ ਆਉਣ ਤੇ, ਓ ਵੀ ਫੇਰ ਕਿਵੇਂ ਫੇਰ ਰਾਂਗੇ। ਘਾਰ ਕੋਈ ਬੋਲਦਾ ਚੱਲਦਾ ਰ‌ਏ, ਓਨਾ ਨੂੰ ਵੀ ਅੱਛਾ ਲੱਗਦਾ। ਓਨਾਂ ਨੂੰ ਵੀ ਆਦਤ ਪੈ ਜਾਂਦੀ ਏ ਨਾ ਸਭ ਦੀ।
ਹੂੰਅ ਓ ਫੇਰ ਵਫ਼ਾਦਾਰ ਲੋਕੀ ਹੁੰਦੇ ਆ ਨਾ। ਕਿੰਨਾ ਵਧੀਆ ਲੱਗਦਾ।
ਸ‌ਈ ਗੱਲ ਐ। ਹੋਰ ਸੁਣਾਓ?
ਬਸ ਵਧੀਆ ਲੰਘੀ ਜਾ ਟੈਮ ਤੋਂ ਕੋਈ ਓ ਪੈਂਦਾ ਈ, ਹਾਂਜੀ- ਹਾਂਜੀ ਬੋਲੋ। ਹੈਲੋ
ਹਾਂ ਓਈ ਓ ਮੈਂ ਕਿਆ, ਤੁਸੀਂ ਸੁਣਾਓ ਹੋਰ?
ਹੋਰ ਗਰਮੀ ਏਦਾਂ ਦੀ ਪੈਂਦੀ।
ਗਰਮੀ ਤੇ ਏਥੇ ਬੋਤ ਪੈ ਰੀ ਐ।
ਸਾਡੇ ਤਾਂ ਏਨੀ ਧੁੱਪ ਨਿਕਲੀ, ਕਿਤੇ ਜਾਓ ਬੰਦਾ ਭਿੱਜੇ ਈ ਜਾਂਦਾ। ਹੂੰਅ।
ਸ‌ਈ ਗੱਲ ਐ, ਏਥੇ ਵੀ ਬੋਤ ਗਰਮੀ ਐ। ਗਰਮੀਆਂ ਨੇ ਤੇ ਰਿਕਾਰਡ ਈ ਤੋੜ ਤਾ ਏਸ ਵਾਰ। ਮਨ ਈ ਨੀ ਕਰਦਾ ਕੀ, ਏ ਸੀ ਤੋਂ ਅਗੋਂ ਉੱਠ ਕੇ ਜਾਓ ਕਿੱਧਰੇ। ਏਸੀ ਆ ਕੂਲਰ ਦੇ ਅੱਗੇ ਈ ਰ‌ਓ।
ਓਥੇ ਤਾਂ ਹੋ ਈ ਨੀ ਹੁੰਦਾ।
ਹਾਂ ਸ‌ਈ ਗੱਲ ਐ। ਬਸ ਏਈ ਲੱਗਦਾ ਕੀ ਬ‌ਈ ਆਪਣੇ ਆਪ ਈ ਕੰਮ ਸਾਰੇ ਹੋਂਦੇ ਰੈਣ, ਗਰਮੀ ਦੇ ਰਸੋਈ ਦੇ ਕੌਣ ਵੜੇ।
ਹੂੰਅ ਪਰ ਬੜਨਾ ਪੈਂਦਾ।
ਵੜਨਾ ਪੈਂਦਾ, ਸ‌ਈ ਗੱਲ ਐ। ਵੜਨਾ ਤੇ ਪੈਂਦਾ ਐ। ਓਈ ਓ ਮਨ ਕਰਦਾ ਫੇਰ, ਰੋਟੀ ਬਸ ਆਪਣੇ ਆਪ ਬਣ ਕੇ ਆ ਜਾਏ। ਨੋਕਰ ਚਾਕਰ ਹੋਣ। ਆਪਣੇ ਆਪ ਬਣ ਕੇ ਰੋਟੀ ਆ ਜਾਏ, ਔਰ ਜੋ ਗਰਮੀ ਦੇ ਵਿਚ ਜਾਨਾ ਨਾ ਪਏ।
ਹੂੰ ਸਹੀ ਗੱਲ ਐ। ਪਰ ਕੀ ਕਰੀਏ ਬੰਦਾ ਹਾਂ ਕਰਨਾ ਤੇ ਪੈਣਾ। ਇਕ ਮਿੰਟ ਨਾਅ ਕੇ ਆਓ ਮਿੰਟ 'ਚ ਈ ਗਰ-
ਹਾਂਜੀ ਓ ਵੀ ਇਕ ਮਿੰਟ 'ਚ-
ਹੂੰ ਹੋਰ ਹਾਂਜੀ -ਹਾਂਜੀ ਬੋਲੋ।
ਏਮੇ ਦੀ ਗਰਮੀ ਤੇ ਕਿਸਾਨਾਂ ਦਾ ਕੀ ਹਾਲ ਹੁੰਦਾ ਹੋਏ ਗਾ। ਕਿਸਾਨ ਦੇ ਵਿਚਾਰੇ- ਗਰਮੀ ਦੇ ਕਿਵੇ ਕੰਮ ਕਰਦੇ ਨੇ, ਸਾਰਾ ਕੁਝ ਓਨਾ ਨੂੰ ਈ ਦੇਖਣਾ ਪੈਦਾ ਏ। ਕਿਸਾਨਾਂ ਨੂੰ ਤਾਈਂਓ ਅਸੀ ਖਾਂਦੇ ਪੀਦੇ ਆਂ ਸਾਰਾ। ਹਾਂ- ਹਾਂ ਸ‌ਈ ਗੱਲ ਏ, ਓਨਾ ਨੂੰ ਕਿਨਾ- ਹਾਂ ਓਈ ਤੇ ਓਨਾ ਨੂੰ ਕਿਨਾ ਕਰਨਾ ਪੈਦਾ ਏ। ਕਿੰਨਾ ਗਰਮੀ ਦੇ ਵਿਚ- ਸਾਰਾ ਕੰਮ ਓਨਾ ਦਾ ਈ, ਸਾਰੀ ਡਿਊਟੀ ਓਨਾ ਦੀ ਏ। ਤਾਂਈਂ ਓ ਅਸੀ ਤਾਡੇ ਢਿੱਡ ਭਰਦੇ ਨੇ। ਦੇ ਢਿੱਡ ਕਿਵੇ- ਭਰਨ ਸਾਡੇ।
ਸ‌ਈ ਗੱਲ ਏ। ਹਰੇਕ ਨੇ ਆਪਣੀ- ਆਪਣੀ ਡਿਊਟੀ ਦੇ-
ਹੂੰਅ ਸ ਸਬ ਤੋ ਜਾਦਾ ਤੇ ਕਿਸਾਨ ਦੀ ਡਿਊਟੀ, ਸਭ ਤੋ ਜਾਦਾ ਦੂਜਾ ਰੱਬ। ਤੋਂ ਬਾਦ, ਰੱਬ ਤੋ ਬਾਦ ਦੂਜਾ ਨਾਮ ਕਿਸਾਨ ਏ ਐ।
ਹੂੰ ਓ ਵੀ ਕੀ ਕਰਨਾ ਓਨਾ ਨੂੰ ਵੀ ਕਰਨਾ ਈ ਪੈਣਾ ਹੁਣ।
ਹਾਏ ਓਨਾ ਨੂੰ ਵੀ ਕਰਨਾ, ਤਾਂਈਂ ਓ ਰੱਬ ਨੇ ਵੀ ਬਣਾਇਆ ਏ ਸਭ ਨੂੰ। ਰੱਬ ਨੇ ਡਿਊਟੀਆਂ ਲਾਈਆਂ ਨੇ ਤਾਂਈਂ ਓ ਅਸੀ ਤਾਡੇ ਢਿੱਡ ਭਰਦੇ ਪਏ ਨੇ ‌। ਸੱਚੇ ਪਾਤਸ਼ਾਹ ਦਾ ਸ਼ੁਕਰ ਐ ਵਾਇ- ਵਿਰੋਧ ਦਾ
ਹਾਂ ਸਹੀ ਗੱਲ ਹੈ। ਰੱਬ ਨੇ ਆ ਮੇਰਾ ਬਲੈਕ-
ਬਲੈਕ ਹੈ। ਹੂੰ - ਹਾਂ ਬਲੈਕ ਤਾਂ ਨਾਲ ਇਹ ਹੁੰਦਾ ਨਾ ਹਰ ਕਿਸੇ ਜੱਚਦਾ ਹੈ। ਬਲੈਕ- ਤੇ ਹਰ ਕਿਸੇ ਦੇ ਖੇਲ ਜਾਦਾ ਹੈ। ਬਲੈਕ-
ਬਲੈਕ ਕਲਰ ਹਰੇਕ ਨਾ ਚੱਲਦਾ-
ਹਾਂ ਸਭ ਤੇ ਬਲੈਕ 'ਚ ਖਿਲ ਜਾਂਦਾ ਹੈ।
ਤੁਹਾਡਾ ਕਿਹੜਾ
ਬਲੈਕ ਮੈਨੂੰ ਵੀ ਬਹੁਤ ਪਿਆਰਾ ਲਗਦਾ ਹੈ। ਬਲੈਕ ਕਲਰ- ਲੈ ਕੁਰਤੇ ਚਾਹੇ ਇਬਰਾਇਡਰੀ ਵੀ ਕਰਾ ਲੋ ਕਿ ਕਿਸੇ ਵੀ ਕਲਰ ਦੀ ਪਿਆਰੀ ਲਗਦੀ ਹੈ। ਲੈਸ- ਲਗਵਾ ਲੋ ਕਦੇ ਵੀ ਪਿਆਰੀ ਲੱਗਦੀ ਹੈ। ਹੂੰ ਬਲੈਕ ਕਲਰ ਬਹੁਤ ਪਿਆਰਾ ਲਗਦਾ ਤੇ ਮੇਰਾ ਪਿੰਕ ਹੈ। ਲੇਕਿਨ ਹੁਣ ਬਲੈਕ ਵੀ ਹੋ- ਬਲੈਕ ਜਿਹਾ ਸੂਟ ਪਾ ਲਿਆ ਨਾ ਬਲੈਕ ਤੋ ਪਿੰਕ ਤੋ ਹਟ ਕੇ ਬਲੈਕ- ਵਿਚਾਰਾ ਚੱਲਿਆ ਗਿਆ ਮੇਰਾ-
ਅੱਛਾ -ਅੱਛਾ।
ਹੂੰ ਬਲੈਕ ਔਰ ਪਿੰਕ- ਹਾਂ ਸਹੀ ਗੱਲ ਹੈ। ਸੂਟ ਤਾਂ ਨਵਾਂ ਜਿਹੜਾ- ਆ ਵੀ ਮੇਰਾ ਟਿਡ ਨਹੀ ਭਰਦੇ ਹਾਂ।
ਚਲੋ ਠੀਕ ਆ ਤੁਹਾਡੇ ਨਾਲ ਗੱਲ ਕਰਕੇ ਬਹੁ-
ਮੈਨੂੰ ਵੀ ਬਹੁਤ ਅੱਛਾ ਲਗਿਆ ਜੀ ਸਤਿ ਸ਼੍ਰੀ ਅਕਾਲ-